ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਕੀ ਹਾਲ ਜੀ, ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ ਹੋਰ ਸੁਣਾਓ, ਕਿਵੇਂ ਓ?
ਬਸ ਵਧੀਆ ਸਭ ਠੀਕ ਏ, ਤੁਸੀਂ ਦੱਸੋ ਤੁਹਾਡਾ ਕੀ ਹਾਲ-ਚਾਲ ਏ?
ਬਸ ਵਧੀਆ ਜੀ। ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਹੁਣੇ ਈ ਬੈਠੇ ਹੋਏ ਸੀ ਹੁਣੇ ਬਸ, ਰੋਟੀ-ਰੁਟੀ ਬਣਾਕੇ ਆਈ ਆਂ।
ਅੱਛਾ-ਅੱਛਾ ਚਲੋ, ਵਧੀਆ ਗੱਲ ਐ।
ਹਾਂਜੀ, ਹੋਰ ਤੁਸੀਂ ਕੀ ਕਹਿ ਰਹੇ ਸੀ?
ਬਸ ਕੁਛ ਨੀ, ਫੋਨ ਤੇ ਦੇਖ ਰਹੀ ਸੀ, ਵੀ ਪੈਸੇ ਕਿਵੇਂ ਸੇਵ ਕਰੀਦਾ, ਕਿਵੇਂ ਕਰਨੇ ਨੇ।
ਅੱਛਾ-ਅੱਛਾ ਹਾਂ ਸੇਵਿੰਗ ਤੇ ਬੋਤ ਜ਼ਰੂਰੀ ਏ। ਸੇਵਿੰਗ ਤੇ ਬੋਤ ਜ਼ਰੂਰੀ ਕਰਦੇ ਔ ਸੇਵਿੰਗ?
ਹਾਂਜੀ ਹਾਂ।
ਅੱਛਾ, ਤੇ ਕਿਸ ਤਰਾ ਮਤਲਬ ਤਾਨੂੰ ਜੋ ਖਰਚੀ ਮਿਲਦੀ ਏ ਉਦੇ ਵਿੱਚੋ।
ਹਾਂਜੀ ਹਾਂ, ਜਿਵੇਂ ਅਕਾਊਂਟ ਚ ਜਮਾ ਕਰਾਏ ਆਂਦੇ।
ਅੱਛਾ।
ਉਵੇਂ ਜਾਦਾ ਵਾਰਨਾ ਜੇ ਸੇਵਿੰਗ ਕਰਾ ਕੀ ਲੱਗ ਈ ਜਾਂਦੇ ਨੇ ਕਈ ਵਾਰ।
ਹਾਂ-ਹਾਂ ਸਈ ਗੱਲ ਆ।
ਜਿਵੇਂ ਕਈ ਵਾਰ ਲੋੜ ਹੁੰਦੀ ਐ।
ਹੂੰ-ਹੂੰ ਨਈ ਸੇਵਿੰਗ ਬੋਤ ਜ਼ਰੂਰੀ ਹੈਗੀ ਏ ਦੇਖੋ।
ਸੇਵਿੰਗ ਸਾਡੀ ਰਏਗੀ ਤੇ ਸਾਡੇ ਉੱਤੇ ਕੋਈ ਦੁੱਖ-ਸੁੱਖ ਪੈ ਗਿਆ, ਕੁੱਛ ਹੋ ਗਿਆ ਤੇ ਅਸੀਂ ਉਹਨੂੰ ਨਿਕਾਲ ਕੇ ਖ਼ਰਚ ਕਰ ਸਕਦੇ ਆ। ਔਰ ਸਾਰੇ ਈ ਪੈਸੇ ਅਗਰ ਅਸੀਂ ਖਰਚ ਕਰ ਦਵਾਗੇ। ਤੇ ਜਦ ਸਾਨੂੰ ਔਖਾ ਟਾਈਮ ਆਏਗਾ ਤੇ ਫੇਰ ਕੀ ਕਰਾਂਗੇ ਅੱਜ ਕੱਲ ਜਾਂਦੇ ਔ ਐਂਨੀ ਮਹਿੰਗਾਈ ਏ ਕਿਸੇ ਕੋਲੋ ਮੰਗੋਗੇ ਕੋਈ ਦੇਗਾ ਤੇ ਹੈ ਨੀ।
ਬਿਲਕੁਲ ਵੀ ਨੀ ਅੱਜ ਕੱਲ ਕੋਈ ਨੀ ਮਦਦ ਕਰਦਾ, ਆਪਣੀ ਓ ਤੁਸੀਂ
ਖੁੱਦ ਕਰਨੀ ਪੈਂਦੀ ਐ ਨਾ।
ਹਾਂਜੀ ਆਪ ਹੀ ਜਮਾ ਪੂੰਜੀ ਅਪਣੀ ਕਰਨੀ ਪੈਂਦੀ ਆ ਕੱਠੀ।
ਹੂੰ-ਹੂੰ। ਜਿੰਨੀ ਵੀ ਤੁਹਾਡੀ ਕਮਾਈ ਹੋਏ ਉਦੇ ਵਿਚੋ ਸੇਵਿੰਗ ਜ਼ਰੂਰ ਕਰਨੀ ਚਾਈਦੀ ਏ।
ਹਾਂਜੀ ਹਾਂ ਜਿਵੇਂ ਆਪਾਂ ਹਾਂਜੀ ਮੈਂ ਕਿਆ ਜਿਵੇਂ ਆਪਾਂ ਬੀਮਾ ਕਰਾ ਲੈਂਣੇ ਆ ਉਦੇ ਵਿੱਚ ਵੀ ਸੇਵਿੰਗ ਹੋ ਜਾਂਦੀ ਆ।
ਹੂੰ-ਹੂੰ ਸਈ ਗੱਲ ਆਖਦੇ ਪਏ ਔ। ਬੀਮਾ ਕਰਾਇਆ ਉਦੇ ਵੀ ਸੇਵਿੰਗ ਵੈਸੇ ਵੀ ਹੁਨ ਸਾਡੇ ਇਕ ਮਿਲਨੇ ਵਾਲੇ ਹੈਗੇ ਨੇ ਔਨਾਂ ਨੇ ਐਡੀ ਸੇਵਿੰਗ ਕੀਤੀ ਹੋਈ ਸੀ ਅਪਨੀ। ਤੇ ਉਨ ਅਚਾਨਕ ਉਨਾਂ ਦੇ ਹਸਬੈਂਡ ਨੂੰ ਪੈਰਲਾਈਜ਼ ਹੋ ਗਿਆ ਤੇ ਸਮਝ ਲੋ ਕਿ ਉਈਔ ਪੂਰੀ ਸੇਵਿੰਗ ਨਿਕਾਲ ਕੇ ਉਨਾਂ ਨੇ ਆਪਣਾ ਪੂਰਾ ਡਾਕ ਟਰ ਦਾ ਖਰਚਾ ਸਾਰਾ ਕੁਛ ਓਦੇ ਵਿੱਚੋ ਹੀ ਨਿਕਾਲਿਆ ਐ।
ਹਾਂਜੀ ਹਾਂ ਖਰਚੇ ਹੀ ਬੋਤ ਨੇ ਅੱਜ ਕੱਲ ਤਾ।
ਹਾਂਜੀ ਸਈ ਗੱਲ ਆ।
ਫਿਰ ਔਖੇ ਸਮੇ ਚ ਫੇਰ ਉਹੀ ਜੇੜੇ ਆਪਾਂ ਜਮਾ ਕੀ ਜਮਾ ਕੀਤੇ ਹੁੰਦੇ ਨੇ ਓਹੀ
ਓਹੀ ਵਰਤ ਲੀ ਦੇ, ਹਾਂ-ਹਾਂ ਓ ਬੋਤ ਜ਼ਰੂਰੀ ਹੈਗਾ ਵੇ। ਬੱਚਿਆਂ ਨੂੰ ਵੀ ਸਿਖਾਨਾ ਚਾਈਦਾ ਹੈ ਕਿ ਹਾਂ ਤੁਸੀਂ ਸੇਵਿੰਗ ਕਰੋ।
ਹਾਂਜੀ ਹਾਂ। ਸਾਨੂੰ ਸਾਡੇ ਮੰਮਾ ਨੇ ਸਿਖਾਇਆ ਹੋਇਆ ਵੀ ਹਾਂ ਸੇਵ ਕਰੋ।
ਆ ਹਾਂ ਅਵਾ ਸਈ ਗੱਲ ਹੈਗੀ ਐ ਸੇਵਿੰਗ ਕਰਨੀ ਚਾਈਦੀ ਏ ਛੋਟੇਪਨ ਤੋਂ ਹੀ ਆਦਤ ਪੈ ਜਾਂਦੀ ਐ ਸੇਵਿੰਗ ਦੀ ਤੇ ਅੱਗੇ ਜਾ ਕੇ ਬੋਤ ਸੌਖਾ ਹੋ ਜਾਂਦਾ ਐ। ਤੁਸੀਂ ਸੇਵਿੰਗ ਕਰ ਕਰਕੇ ਛੋਟੀਆਂ-ਛੋਟੀਆਂ ਆਪਣੀ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ ਮੰਨ ਲੋ ਤੁਸ ਸੇਵਿੰਗ ਕੀਤੀ ਹੋਈ ਏ ਅਪਨੀ ਗੁਲਾਕ ਇਚ ਈ ਸੇਵਿੰਗ ਕਰ ਲੋ। ਗੁਲਕ ਤੋੜੀ ਏ ਅਪਣੀ ਜਿਹੜੀ ਚੀਜ਼ ਲੈਣੀ ਏ ਲੈ ਲਈ
ਹਾਂਜੀ ਓਹੀ ਫੇਰ ਪੀਰੀਅਡਸ ਔਖੇ ਨੀ ਔਖੇ ਨੀ ਹੁੰਦੇ।
ਸਹੀ ਗੱਲ ਏ। ਬਚਪਨ ਤੋਂ ਹੀ ਬੱਚੇਆਂ ਨੂੰ ਆਦਤ ਰਹਿੰਦੀ ਏ ਸੇਵਿੰਗ ਦੀ ਤੇ ਵੱਡੇ ਹੋ ਕੇ ਫੇਰ ਦਿੱਕਤ ਨੀ ਹੋਂਦੀ ਐਵੀ। ਕਈ ਜਨਾਨੀਆਂ ਵੀ ਘਰ ਦੇ ਖ਼ਰਚੇ ਮਿਲ ਨਹੀਂ ਨੀ ੳਹਨਾ ਵਿੱਚੋਂ ਈ ਸੇਵਿੰਗ ਕਰਕੇ ਘਿਰੇ ਕਿਟੀ ਕੂਟੀ ਪਾ ਲਈ ਕੁੱਛ ਕਰ ਲਿ ਤਾਂ ਆਪਣਾ ਸੇਵਿੰਗ ਕਰ ਲਈ ਅੱਗੇ ਜਾ ਕੇ ਸੁੱਖ ਦੁੱਖ ਹੁੰਦਾ ਦਾ ਕਿਸੇ ਦੇ ਵਿਆਹ ਸ਼ਾਦੀ ਏ ਕੁਛ ਏ ਚਲੋ ਬਾਰੋ ਬਾਰ ਆਪਣੇ ਖਰਚੇ ਨਿਪਟ ਜਾਂਦੇ ਨੇ।
ਹਾਂਜੀ। ਅੱਜ ਕੱਲ੍ਹ ਤਾਂ ਪੜ੍ਹਾਈਆਂ ਈ ਬੋਤ ਮਹਿੰਗੀਆਂ ਨੇ।
ਹਾਂ ਉਹ ਤੇ ਹੈ ਈ ਏ।
ਬਸ
ਮਹਿੰਗੀ ਤੇ ਹੈ ਈ ਏ।
ਬੱਚਤ ਕਰਨੀ ਬੋਹਤ ਜ਼ਰੂਰੀ ਆ।
ਹਾ ਹਾ ਬੱਚਤ ਕਰਨੀ ਮੇਰੀ ਬੇਟੀ ਨੇ ਵੀ ਹੁਨ ਦੇਖੋ ਥੋੜੇ ਥੋੜੇ ਥੋੜੇ ਥੋੜੇ ਪੈਸੇ ਗੁੱਲਕ ਚ ਈ ਸੇਵਿੰਗ ਕੀਤੀ ਹੋਈ ਆਈ। ਫਿਰ ਸੀ ਸਾਈਕਲ ਲਈ ਸੂ ਅਪਨੀ ਇੱਕ ਵਾਰੀ ਅਪਨੇ ਕੰਨ ਦੇ ਲਏ ਸੂ।
ਹਾਂਜੀ ਹਾਂ ਵਧੀਆ ਗੱਲ ਐ। ਆਹੀਂ ਆਪਾਂ ਅਪਣੀ ਸਟੱਡੀ ਤੇ ਵੀ ਲਾ ਸਕਦੇ ਆ।
ਹਾਂ ਹੋਰ ਕੀ ਬੋਤ ਬਹੋਤ ਚੀਜ਼ਾਂ ਐਸੀਆਂ ਹੈਗੀਆਂ ਨੇ ਪੈਰੈਂਟਸ ਤੁ ਨਾ ਪਰੇਸ਼ਾਨ ਕਰਕੇ ਅਪਣੀ ਹੀ ਸੇਵਿੰਗ ਨਿਕਾਲ ਕੇ ਅਪਨਾ ਕੰਮ ਕਰ ਲਿਤਾ।
ਹਾਂਜੀ ਹਾਂ। ਪਾਰਟ ਟਾਈਮ ਜੋਬ ਵੀ ਕਰ ਲੈਣੀ ਚਾਹੀਦੀ ਏ ਜਿਵੇਂ ਜੇਹੜੇ ਕਰ ਸਕਦੇ ਨੇ।
ਹੁ-ਹੁ ਪਾਰਟ ਟਾਈਮ ਜੋਬ ਕਰ ਲਈ ਤੇ ਉਹਦੇ ਵਿੱਚ ਹੀ ਸੇਵਿੰਗ ਹੋ ਗਈ ਜਿਹੜੇ ਆਏ।
ਹਾਂਜੀ। ਉਹੀ ਪੇਰੈਂਟਸ ਨੂੰ ਇੰਨਾ ਉਹ ਨੀ ਹੁੰਦਾ ਉਹਨਾ ਨੂੰ ਆਪਣੇ ਤੇ ਮਾਣ ਮਹਿਸੂਸ ਹੁੰਦਾ।
ਸਹੀ ਗੱਲ ਹੈਗੀ ਏ।
ਕੀ ਹਾਂ, ਸਾਡੇ ਬੱਚੇ ਆਪਣਾ ਖਰਚਾ ਆਪ ਚੱਕਦੇ ਨੇ।
ਹਾਂ ਉਹ ਤੇ ਹੈ ਈ ਏ। ਨਹੀਂ ਅੱਛੀ ਗੱਲ ਹੈਗੀ ਏ ਉਹ ਜਿਹੜੇ ਨੀ ਸੇਵਿੰਗ ਕਰਦੇ ਨੇ ਉਹ ਪਰੇਸ਼ਾਨ ਰਹਿੰਦੇ ਨੇ। ਜਦ ਅਚਾਨਕ ਕੋਈ ਟ੍ਰੈਜਡੀ ਹੋ ਗਈ ਕੁਛ ਹੋ ਗਿਆ ਫੇਰ ਪਰੇਸ਼ਾਨੀ ਫਿਰ ਵਿਆਜਾਂ ਤੇ ਪੈਸੇ ਚੁੱਕੋ ਉਧਾਰ ਲੋ ਲੋ ਕਲੋ ਇਹੀ ਸਭ ਕਰਦੇ ਰਹੋ।
ਹਾਂਜੀ ਹਾਂ।
ਉਹਨ ਉਹਨਾਂ ਵਾਸਤੇ ਬਹੁਤ ਔਖਾ ਹੋ ਜਾਂਦਾ।
ਹੁ ਉਹੀ ਅਪਣੇ ਸੇਵ ਕੀਤੇ ਹੁੰਦੇ ਨੇ ਜਮਾ ਕੀਤੇ ਉਹੀ ਲਾ ਲਾਲੋ।
ਹਾਂ ਹੋਰ ਕੀ ਕਿਸੇ ਕੋਲੋਂ ਨਾ ਲੈਨੇ ਦੀ ਲੋੜ ਪਏਗੀ ਕਿਸੇ ਕੋਲੋਂ ਵਿਆਜ ਤੇ ਨਾ ਕਿਸੇ ਕੋਲੋਂ ਉਧਾਰ ਲੈਨੀ ਦੇਨੀ ਕਿੰਨਾ ਕਿਸੇ ਅੱਗੇ ਹਥ ਅਡਣੇ -ਪੈਨਗੇ ਅਪਣਾ ਨਿਕਾਲੇ ਅਪਨਾ ਖਰਚ ਕਰ ਲੈ।
ਕਰਜ਼ਾ ਲੈਂਨੇ ਆ ਫੇਰ ਉਹੀ ਸਿਰ ਤੇ ਚੜਦਾ ਆਪਣੇ।
ਸਹੀ, ਗੱਲ ਆਖਦੇ ਪਏ ਔ।
ਨਈ- ਨਈ ਬੋਤ ਅੱਛਾ ਰੇਂਦਾ ਵੇ, ਮੈਂ ਕੇਂਨੀ ਆ ਕਿ ਅਗਰ ਤੁਆਡੀ ਤੁਆਨੂੰ ਪੰਜ ਹਜ਼ਾਰ ਖਰਚਾ ਮਿਲਦਾ ਓਦੇ 'ਚ ਦੋ ਸੌ ਤਿੰਨ ਸੌ ਵੀ ਨਿਕਾਲੋਗੇ ਤੇ, ਹਰ ਮੀਨੇ ਦੇ ਮੀਨੇ ਆਖਿਰ ਓ ਵੱਧਦਾ ਜਾਏਗਾ ਪੈਸਾ ਤੁਆਡਾ
ਕਈ ਵਾਰ ਆਪਾਂ ਆ, ਗ਼ਲਤ ਚੀਜ਼ਾਂ ਤੇ ਆਪਾਂ ਪੈਸੇ ਖਰਚ ਖਰਚ ਕਰ ਦਿੰਦੇ ਆਂ, ਜਿਨ੍ਹਾਂ ਦੀ ਆਪਾਂ ਨੂੰ ਲੋੜ ਵੀ ਨੀ ਹੁੰਦੀ।
ਹੂੰ -ਹੂੰ-ਹੂੰ ਏ ਸਭ ਤੇ ਬੇਵਕੂਫੀ ਹੋ ਜਾਂਦੀ ਐ ਨਾ। ਬਾਦ ਵਿੱਚ ਸਮਝ ਆਦਾਂ ਵੇ
ਹਾਂਜੀ, ਵਿਆਹ ਤੇ ਵੀ ਕਈ ਲੋਗ ਫ ਫਾਲਤੂ ਦਾ ਈ ਖਰਚਾ ਕਰਦੇ ਨੇ।
ਹਾਂ, ਵਿਆਵਾਂ ਤੇ ਲੋਕੀ ਕਿੱਦਾਂ-ਕਿੱਦਾ ਖਰਚਾ ਕਰ ਦਿੰਦੇ ਨੇ।
ਆਪਾਂ ਕੇੜਾ ਕਿਸੇ ਨੂੰ ਵੀ ਹਾਂ, ਅਮੀਰੀ ਦਿਖਾਣੀ ਆ ਆਪਣਾ ਸਿੰਮ ਪਲ ਵਿਆਹ ਕਰੋ।
ਸਹੀ ਗੱਲ ਹੈਗੀ ਐ। ਸਿੰਪਲ ਵਿਆਹ ਕਰੋ, ਉਤਨਾ ਕਰੋ ਜਿਤਨਾ ਠੀਕ ਏ, ਕਿੰਨੇ ਲੋਕ ਕਰੋੜੋ ਰੁਪੇਆ ਲਗਾ ਦਿੰਦੇ ਨੇ ਵਿਆਹ ਤੇ, ਲੱਖੋੰ ਰੁਪੇਆ ਕਰੋੜੋ ਰੁਪੇਆ। ਦਿਖਾਵੇ ਦੇ ਚੱਕਰ ਵਿਚ।
ਹਾਂਜੀ, ਕਈ ਵਾਰ, ਫਰੈਂਡਸ ਹੁੰਦੇ ਨੇ ਇੱਕ ਦੂਜੇ ਨੂੰ ਦੇਖ ਕੇ ਵੀ ਹਾਂ, ਓਨੇ ਨਵੇਂ ਕੱਪੜੇ ਲਿੱਤੇ ਨੇ ਮੈਂ ਵੀ ਲਵਾਂ।
ਹੂੰ ਹੂੰ ਐ ਈ ਸਭ ਤੇ, ਫਿਰ ਸੇਵਿੰਗ ਕਿੱਥੋਂ ਹੋ ਪਾਏਗੀ।
ਹਾਂਜੀ ਹਾਂ, ਏ ਸਮਝਣਾ ਚਾਈਦਾ।
ਹਾਂ, ਏ ਸਭ ਸਮਝਣਗੇ ਤਾਂ ਈ ਹੋ ਸਕਦੀ ਐ ਸੇਵਿੰਗ ਅਗਰ ਤੁਆਨੂੰ ਪੰਜ ਆਏ ਦਸ ਹਜ਼ਾਰ ਖਰਚਾ ਮਿਲਿਆ, ਉਹਦੇ ਚੋਂ ਤੁਸੀਂ ਸ਼ ਵੀਹ ਨੀ ਸੇਵਿੰਗ ਕਰੋਗੇ ਤੇ ਵੀਹ ਹੋਏਗੀ, ਅਗਰ ਕਰਨਾ ਚਾਹੋਗੇ ਤੇ ਉਹਦੇ ਵਿੱਚੋਂ ਹੀ ਤੁਸੀਂ ਚਾਰ ਸੌ ਪੰਜ ਸੌ ਛੇ ਸੌ ਜਿੰਨਾ ਵੀ, ਤੁਆਡੇ ਕੋਲ ਹੋ ਸਕੇ ਤੁਸੀਂ ਆ ਨਾ ਹਰ ਮੀਨੇ ਅਲੱਗ ਸੈਟ ਤੇ ਜਾਓ ਤੇ, ਤੁਹਾਡੇ ਕਿੰਨੇ ਈ ਪੈਸੇ ਤਿਆਰ ਹੋ ਜਾਣਗੇ ਅ ਅੱਛੀ- ਖਾਸੀ ਸੇਵਿੰਗ ਹੋ ਜਾਏਗੀ।
ਕਈ ਵਾਰ ਆਪਾਂ ਪੈ ਆਪਣੇ ਕੋਲ ਪੈਸੇ ਨਈ ਹੁੰਦੇ, ਤੇ ਫਰੈਂਡਸ ਕੇਂਦੇ ਨੇ ਵੀ ਹਾਂ ਤੂੰ ਬੋ ਕੰਜੂਸ ਏ, ਓਦੇ ਚੱਕਰਾਂ ਵਿਚ ਫਿਰ ਵੀ ਆਪਣੇ ਨੇ ਮੰਮੀ- ਡੈਡੀ ਨੂੰ ਦੁਖੀ ਕਰਨਾ ਵੀ ਹਾਂ ਮੈਨੂੰ ਪੈਸੇ ਦੋ।
ਹੂੰ ਹੂੰ-ਹਾ ਹੋਰ ਕੀ।
ਏ ਸਬ ਤੇ ਬੱਚੇਆਂ ਦੀ ਆਪਣੀ ਸਮਝਦਾਰੀ ਹੈਗੀ ਐ, ਕਿ ਅਗਰ ਓ ਅੱਛੇ ਏ ਚੀਜ਼ਾਂ ਸੋਚਦੇ ਨੇ ਤੇ
ਜੇੜਾ ਸਮਝਦਾਰ ਇਨਸਾਨ ਹੋਏਗਾ ਉਹ ਤਾਂ ਸਮਝ ਈ ਜਾਊਗਾ।
ਹੂੰ ਸਈ।
ਆਪਣੇ ਪੈਸੇ ਆਪ ਸੇਵ ਕਰੋ ਤਾਂਈਓ ਐ ਤਾਂਈਓ ਸਮਝ ਲੱਗਦੀ ਆ ਵੀ ਹਾਂ ਅੱਗੇ ਜਾ ਕੇ ਆਪਾਂ ਨੂੰ ਔਖਾ ਨੀ ਹੁੰਦਾ।
ਆਹੋ ਏ ਤੀ।
ਫਜ਼ੂਲ ਖ਼ਰਚ ਨਾ ਕਰੋ।
ਫਜ਼ੂਲ ਖਰਚ ਕਰਨ ਦੇ ਨਾਲ ਕੀ ਹੈਗਾ ਵੇ ਖਰਚ ਤੁਸੀਂ ਜਿੰਨਾ ਕਰੋਗੇ ਓਦੇ ਕੋਈ ਓ ਹੈਗੀ ਐ। ਅੱਛਾ ਨੀਏ, ਤੇ ਥੋੜਾ, ਥੋੜ-ਥੋੜਾ ਥੋੜ੍ਹਾ, ਬਚਾਓਗੇ ਤੇ ਅੱਗੇ ਖ਼ਰਾਬ ਸਮੇ ਵਿੱਚ ਮਾੜੇ ਸਮੇਂ ਚ ਤੁਆਡੇ ਕੰਮ ਆਏਗਾ।
ਹਾਂਜੀ, ਹਾਂ ਹੀ ਉਹ ਬੱਚਤ ਹੀ ਕਰਨੀ ਚਾਹੀਦੀ ਹੈ। ਮੈਂ ਤੇ ਏਹੀ ਕਹੂੰਗੀ? ਬੱਚਿਆਂ ਨੂੰ ਵੀ ਇਹੀ ਸਿੱਖਣਾ ਚਾਹੀਦਾ।
ਹਾਂ, ਅਸੀਂ ਵੀ ਆਪਣੇ ਘਾਰ ਬੱਚਿਆਂ ਨੂੰ ਇਹੀ ਸਖਾਇਆ ਤੁਸੀਂ ਬੱਚਤ ਕਰਨੀ ਸਿੱਖੋ?
ਹਾਂਜੀ ਹਾਂ। ਪਾਰ੍ਟ ਟਾਈਮ ਜੋਬ ਕਰਕੇ ਤੁਸੀਂ ਜਿੰਨਾ ਵੀ ਕਰ ਸਕਦੇ ਜਿੰਨਾ ਵੀ ਕਮਾ ਸਕਦੇ ਓ?
ਹਮ ਹਮ ਪਾਰਟ ਟਾਈਮ ਜੋਬ ਕਰਲੋ, ਕਈ ਲੋਕ ਨਾਈਟ ਸ਼ਿਫਟ ਚ ਕਰ ਲੈਂਦੇ ਨੇ ਲਾਇਨ ਅੱਜ ਕੱਲ੍ਹ ਇੰਨੀ-ਇੰਨੀ ਅੱਸੀ ਅੱਸੀ ਜੋਬ ਆ ਗਈਆਂ ਨੇ। ਉਹ ਕਰਕੇ ਦੋ ਘੰਟੇ ਤਿੰਨ ਘੰਟੇ ਦੀ, ਅੱਜ-ਕੱਲ ਕਿੰਨੇ ਲੋਕ ਔਨਲਾਈਨ ਟਿਊਸ਼ਨ ਵੀ ਪੜ੍ਹਾਉਣ ਲੱਗ ਪਏ ਨੇ। ਉਹ ਵੀ ਚਲੋ ਸਾਈਡ ਇਨਕਮ ਹੋ ਜਾਂਦੀ ਹੈ।
ਹਾਂ ਜੇ ਆਪਣੀ ਜਿਵੇਂ
ਜੀ ਜਿਵੇਂ
ਆਪਣੀ ਸੈਲਰੀ ਪੱਚੀ ਹਜ਼ਾਰ ਹੈ, ਜਾਂ ਜਿੰਨੀ ਵੀ ਹੈ ਉਹ ਚੋਂ। ਪੰਜ ਹਜ਼ਾਰ ਵੀ ਆਪਾਂ ਕਰਾਂਗੇ ਨਾ। ਸੇਵ ਕਰਾਂਗੇ, ਵਧੀਆ ਗੱਲ ਐ।
ਗੱਲ ਹਾਂ, ਔ ਬਹੁਤ ਅੱਛਾ ਹੈਗਾ ਵੇ ਉਹਦੇ ਨਾਲ ਫੇਰ ਕਈ ਲੋਕ ਤੇ ਸੇਵਿੰਗ ਇੰਨੀ ਅੱਛੀ ਕਰ ਲੈਂਦੇ ਨੇ, ਕਿ ਨਵਾਂ ਕੰਮ ਬਿਜਨਸ ਸ਼ੁਰੂ ਕਰ ਲੈਂਦੇ ਨੇ ਉਹਦੇ ਨਾਲ ਫੇਰ ਹੋਰ ਜ਼ਿਆਦਾ ਆਰਨਿੰਗ ਹੁਦੀ ਏ।
ਹਾਂਜੀ ਹਾਂ।
ਤੇ ਐਵੇਂ ਈ ਚੱਲਦਾ ਵੇ ਹੋਰ ਕੀ ਮਿਡਲ ਕਲਾਸ ਲੋਗਾਂ ਨੂੰ ਤੇ ਅਹਿਓ ਸਭ ਕਰਨਾ ਹੀ ਪੈਦਾ ਵੈ।
ਮਹਿੰਗੀਆਂ ਚੀਜ਼ਾਂ ਤੋਂ ਤਾ। ਹਾਂਜੀ, ਮਹਿੰਗੀਆਂ ਚੀਜ਼ਾਂ ਤੇ ਤਾਂ ਫਾਲਤੂ ਖਰਚਣਾ ਹੀ ਨਹੀਂ ਚਾਹੀਦਾ। ਜਿਹੜੀ ਆਪਾਂ ਨੂੰ ਲੋੜ ਹੀ ਨਹੀਂ ਹੈਗੀ।
ਆ ਹਾਂ, ਫਾਲਤੂ ਖ਼ਰਚ ਤੇ ਬਿਲਕੁਲ ਨਹੀਂ ਕਰਨਾ ਚਾਹੀਦਾ ਵੇ। ਹਮੇਸ਼ਾ ਸਮਝਦਾਰੀ ਨਾਲ ਸੂਝ- ਬੂਝ ਨਾਲ ਕੰਮ ਲਓ ਔਰ ਆਪਣਾ ਸੇਵਿੰਗ ਕਰੋ ਔਰ। ਅੱਗੇ ਵਾਸਤੇ ਆਪਣਾ ਸਹੀ ਰਹਿੰਦਾ ਵੇ।
ਹਾਂਜੀ।
ਅਚਾਨਕ ਕੋਈ ਟ੍ਰੈਜਡੀ ਹੋ ਜਾਏ ਕੋਈ ਦੁੱਖ ਆ ਜਾਏ। ਉਹਦੇ ਵਾਸਤੇ ਇਕਦਮ ਬੰਦਾ ਪ੍ਰੀਪੇਅਰ ਰਹੇ ਪਹਿਲੇ ਤੋਂ ਹੀ।
ਹਾਂਜੀ ਹਾਂ। ਬੱਚਿਆਂ ਨੂੰ ਔ ਵੀ ਹੈ ਕਿ ਉਹ ਜਿੱਦ ਕਰਦੇ ਨੇਂ ਵੀ ਹਾਂ ਸਾਨੂੰ ਲੈ ਕੇ ਦੋ ਮਹਿੰਗੀ ਮਹਿੰਗੀਆਂ ਚੀਜ਼ਾਂ।
ਹਾਂ ਉਹਨਾਂ ਦਾ ਤੇ ਕੰਮ ਹੀ ਏ ਜਿੱਦ ਕਰਨਾਂ।
ਉਹ ਮੈਨੂੰ ਨਾਂ ਕੋਈ ਬੁਲਾ ਰਿਹਾ ਚਲੋ ਠੀਕ ਹੈ ਹਾਂਜੀ।
ਅੱਛਾ- ਅੱਛਾ ਚਲੋ ਠੀਕ ਹੈ ਫਿਰ ਮਿਲਾਵਾਂਗੇ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ